ਹ
ਕੀ ਹਾਲ ਹੈ ਜੀ।
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ?
ਠੀਕ ਜੀ, ਠੀਕ ਦੱਸੋ ਹੋਰ ਦੱਸੋ ਕਿਵੇਂ ਆ?
ਮੈਂ ਵਧੀਆ, ਤੁਸੀਂ ਦੱਸੋ ਘਰ ਸਭ ਵਧੀਆ?
ਹੋਰ ਜੀ ਵਧੀਆ- ਵਧੀਆ ਤੁਹਾਡੇ ਘਰ ਵਧੀਆ।
ਸਭ ਵਧੀਆ ਭਾਜੀ, ਪਰਮਾਤਮਾ ਦੀ ਕਿਰਪਾ ਏ।
ਚਲੋ ਕਿੰਨੇ ਜੀ ਤੁਹਾਡੇ ਘਰ।
ਸਾਡੇ ਘਰ ਦੀ, ਅਸੀਂ ਚਾਰ ਹਾਂ ਜੀ।
ਅੱਛਾ, ਅ ਚਾਾਰ ਕੌਣ- ਕੌਣ?
ਇਹ ਮੰਮੀ ਤੇ ਪਾਪਾ, ਭਰਾ।
ਸਾਡੇ ਘਰ ਜੀ ਅਸੀਂ ਨੌ ਜੀ ਹਾਂ।
ਅੱਛਾ ਨੋ ਕੌਣ- ਕੌਣ?
ਇੱਕ ਤੇ ਦਾਦਾ- ਦਾਦੀ ਆ। ਇੱਕ ਮੇਰੇ ਤਾਏ ਦੇ ਕੁੜੀ ਤੇ ਮੁੰਡਾ, ਉਹ ਦੇ ਮੰਮਾ- ਪਾਪਾ ਪੂਰੇ ਹੋ ਗਏ ਨੇ।
ਅੱਛਾ।
ਤੇ ਦੋ ਮੈਂ, ਇੱਕ ਮੇਰਾ ਭਰਾ, ਇੱਕ ਮੇਰੀ ਭੈਣ ਇੱਕ ਮੈਂ ਤੇ ਮੇਰੇ ਮੰਮਾ- ਪਾਪਾ।
ਬਹੁ ਪ
ਹੋਰ ਦੱਸੋ ਕੀ ਖਾਧਾ ਸਵੇਰੇ?
ਕੀ ਹਾਲ ਹੈ ਪਾਜੀ
ਮੈਂ ਕਿਹਾ, ਕੀ ਖਾਧਾ ਸਵੇਰੇ?
ਅੱਛਾ।
ਹੋਰ, ਚਾਹ ਨਾਲ ਹੀ ਸਵਾਦ ਆਉਂਦਾ।
ਹਾਂ, ਚਾਹ ਨਾਲ ਹੀ ਸਵਾਦ ਹੁੰਦਾ ਭਾਜੀ। ਮੈਂ ਤੇ ਇਹ ਕਹਿਣਾ, ਉੱਠ ਕੇ ਵੀ ਨਾ ਮਤਲਬ ਪਹਿਲਾਂ ਚਾਹ ਚਾਹੀਦੀ। ਇਹ ਨਸਾ਼ ਹੈ। ਇਕ ਚਾਹ ਵੀ ਨਾ
ਚਾਹ ਪੀ ਕੇ ਬੰਦਾ, ਇੱਕਦਮ ਤਰੋ ਤਾਜਾ ਹੋ ਜਾਂਦਾ। ਮਜ਼ਾ ਆ ਜਾਂਦਾ ਚਾਹ ਪੀਕੇ। ਪੰਜਾਬੀਆਂ ਦੀ ਤੇ ਪੰਜਾਬੀਆਂ ਲਈ ਸਵੇਰ ਹੀ ਚਾਹ ਨਾਲ
ਹਾਂ ਕਈ ਕਹਿੰਦੇ ਨੇ ਚਾਹ ਹੈ ਖਰਾਬ ਹੈ, ਉਹ ਖਰਾਬ ਹੈ, ਭਾਜੀ ਪਤਾ ਕੀ ਖ਼ਰਾਬ ਤੇ ਰੋਟੀ ਵੀ, ਕਰ ਜਾਂਦੇ ਆ ਕਈ ਵਾਰ।
ਹੋਰ, ਜਿੰਦਗੀ ਤਾਂ ਜਿਣੀ ਇੱਕ ਵਾਰੀ।
ਬਿਲਕੁਲ ਭਾਜੀ, ਜੋ ਹੈ ਆਪਣਾ ਇੰਜੋਏ ਕਰੋ।
ਅੱਛਾ ਜੀ, ਓਰ ਵਰਜਿਸ਼- ਵੁਰਜਿਸ਼ ਕਰਦੇ ਹੋ।
ਕਿ ਕਹਿ ਰਹੇ ਹੋ। ਨਹੀਂ ਵਰਜਿਸ਼ ਵਗੈਰਾ ਭਾਜੀ, ਐਨੀ ਤੇ ਨਹੀਂ ਕਦੀ ਕਰਦੇ ਕੁਛ। ਸਵੇਰੇ ਸੈਰ- ਸੂਰ ਤੇ ਚਲੀ ਜਾਈਦਾ ਬਸ। ਸੈਰ ਸੂਰ ਹੀ ਹੁੰਦੀ ਹੈ, ਹਾਂਜੀ- ਹਾਂਜੀ। ਸ਼ੈਰ ਤੇ ਭਾਈ ਸਾਢੇ ਪੰਜ, ਛੇ ਵਜੇ ਕਰੀਬ।
ਉੱਠ ਜਾਂਦੇ ਹੋ ਏਨੀ ਜਲਦੀ ਤੁਸੀਂ?
ਹਾਂ, ਉਰ ਜਾਂਦੇ ਆ ਭਾਜੀ।
ਕਿ ਗਾਵਾਂ- ਗੂਵਾਂ ਰੱਖਣੀਆਂ ਹੋਈਆਂ ਤੁਸੀ।
ਨਾ- ਨਾ ਭਾਜੀ ਗਾਵਾਂ- ਗੁਵਾ ਨੀ ਰੱਖੀਆਂ। ਫਾਦਰ ਸਾਹਿਬ ਉਠਾ ਦਿੰਦੇ ਨੇ ਮੈਨੂੰ ਸਵੇਰੇ-ਸਵੇਰੇ।
ਅੱਛਾ-ਅੱਛਾ, ਮੈਂ ਤੇ ਉਠਦਾ ਹੀ ਦੱਸ ਦਿਤਾ ਵਧੀਆ ਜੀ ਵਧੀਆ, ਮੈਂ ਵੀ ਚਾਹਨਾ ਉੱਠਣਾ ਪਰ ਕੋਈ ਰੀਜ਼ਨ ਨੀ ਨਾ ਮਿਲਦਾ।
ਹਾਂ, ਰੀਜ਼ਨ ਨੀ ਮਿਲਦਾ ਨਾਲੇ ਦੂਜੀ ਗੱਲ ਹੈ ਕਿ। ਮਤਲਬ ਹੁਣ ਹੀ ਲਾਈਫ ਏ ਸਾਡੀ। ਕਿ ਇੰਨੇ ਵਜੇ ਤੱਕ ਸੋ ਜਾਈਏ। ਬਾਅਦ ਚ ਤੇ ਜਿੰਮੇਦਾਰੀਆਂ ਆ ਜਾਣੀਆਂ। ਘਰ ਵਾਲੀ ਆ ਜਾਏਗੀ। ਪਰ ਫੇਰ ਕਿੱਥੇ ਟਾਈਮ ਮਿਲਣਾ ਪੰਜ ਵਜੇ ਉੱਠਣ ਦਾ ਵੀ।
ਹਾਂ, ਠੀਕ ਹੈ ਜੀ।
ਏ ਹੈਂ ਕੀ ਹੋਣ ਚਲੋ। ਹਾਂ ਹੁਣ ਫੇਰ ਤੇ ਬਸ ਹਾਂ ਬਵੁਨ ਤੇ ਹੈ ਕਿ ਚਲੋ ਥੋੜਾ ਮੰਨ ਲੋੋ ਫਰੀਡਮ ਜਿ ਹੈ ਥੋੜੀ ਘਰਦਿਆਂ ਨਾਲ
ਅੱਛਾ ਜੀ ਹੋਰ ਦੱਸੋ ਮੇਲੇ ਮੂਲੇ ਲੱਗ ਰਹੇ ਤੁਹਾਡੇ ਵੱਲ
ਨ ਬਾਈ ਮੇਲੇ ਮੁਲੇ ਤੇ ਨਹੀ ਲਗਰੇ ਔਥੇ
ਵਿਚ ਮਤਲਬ ਕਦੇ -ਕਦੇ ਲੱਗ ਜਾਂਦਾ ਕੋਈ ਝੂਟੇ ਵਗੈਰਾ ਲੱਗ ਗਏ ਬਸ ਹੋਰ ਕੁੱਛ ਫਾਲ ਮੇਲਾ ਵਗੈਰਾ ਤਾਂ ਨਹੀਂ ਲਗਿਆ ਕੋਈ
ਜਨਮਸ਼ਟਮੀ ਦਾ ਮੇਲਾ ਨਹੀ ਲੱਗਦਾ ਤੁਹਾਡਾ
ਜਨਮਸ਼ਟਮੀ ਦਾ ਭਾਜੀ ਹਜੇ ਤੇ ਨ ਨਹੀਂ ਸਟਾਰਟ ਹੋਇਆ ਇੱਥੇ ਕੁਛ
ਅੱਛਾ ਸਾਡੇ ਤੇ ਲੱਗਣੇ ਸੀਗੇ ਪਰ ਲੱਗੇ ਨਹੀਂ
ਅੱਛਾ ਕਿੱਥੋਂ ਹੋ ਤੁਸੀਂ ਭਾਜੀ ਪਠਾਨਕੋਟ ਪੰਜਾਬ ਅੱਛੇ ਸਾਡਾ ਹਰਿਆਣਾ ਹੈ ਜੀ ਆ ਯਮੁਨਾ ਨਗਰ
ਅੱਛਾ -ਅੱਛਾ ਕਿਹੜਾ ਸੀ ਐਮ ਤੁਹਾਡਾ
ਕੀ ਕਹਿ ਰਹੇ ਹੋ
ਸੀ ਐਮ ਕੋਣ ਤੁਹਾਡਾ
ਸੀ ਔਮ ਦਾ ਤੇ ਭਾਜੀ ਧਿਆਨ ਨੀ ਕੀਤਾ ਪਤਾ ਨੀ ਕੌਨ ਏ
ਚਲੋ ਛੱਡੋ ਉਹ ਵੀ। ਉਹਦੇਖੋ ਕੀ ਲੈਣਾ ਪੈਟਰੋਲ ਬੜਾ ਮਹਿੰਗਾ ਹੋ ਗਿਆ ਭਾਜੀ।
ਹਾਂ ਪੈਟਰੋਲ ਭਾਜੀ ਸਰਕਾਰਾਂ ਨੇ ਕੀਤਾ ਹੋਇਆ ਮਹਿੰਗਾ ਹਰ ਚੀਜ਼ ਮਹਿੰਗੀ ਕਰਤੀ ਇਹਨਾਂ ਨੇ।
ਹੂੰ ਬੰਦਾ ਭੈਂ ਸਕੂਟੀ ਵੀ ਨਹੀਂ ਚਲਾ ਸਕਦਾ ਪੰਜ ਮਿੰਟ ਮੰਨ ਲਾ ਕੰਮ ਤੇ ਚਲਾ ਸਕਦਾ ਬਸ।
ਬਸ ਕੰਮ ਤੇ ਚਲਾ ਸਕਦੇ ਹਾਂ। ਫਾਲਤੂ ਗੇੜੀ ਗੁੜੀ ਲੱਗਣੀ ਬੰਦ ਹੋ ਗਈ ਸਾਰੀ।
ਹੋਰ ਹੋਰ ਮੋਟਰਸਾਈਕਲ ਦਾ ਸ਼ੌਂਕ ਹੈਗਾ।
ਬਰੋ।
ਮੋਟਰ ਮੋਟਰਸਾਈਕਲ ਦਾ ਸ਼ੌਂਕ ਹੈ ਕੋਈ।
ਮੋਟਰਸਾਈਕਲ ਦਾ ਸ਼ੌਕ ਹੈ। ਭਾਜੀ ਬੁਲਟ ਰੱਖੀ ਹੋਈ ਆ ਆਪਾਂ।
ਗੇਟ ਕਿੰਨੀ ਸੀ ਸੀ।
ਸਟੈਂਡਡ।
ਅੱਛਾ ਸਟੈਂਡਰਡ ਮੈਂ ਵੀ ਲੈਣਾ ਚਾਹੁੰਦਾ ਪਰ ਮੇਰੇ ਘਰ ਦੇ ਨੀ ਮੰਨਦੇ।
ਅੱਛਾ ਅੱਛਾ ਬਸ ਹੁਣ ਤੇ ਨਵੀਂ ਬੁਲਟ ਆ ਵੈਸੇ ਵੀ ਹੁਣ ਠੀਕ। ਠਾਕ ਨੀ ਹੈ ਪੁਰਾਣਾ ਮੋਡਲ ਠੀਕ ਸੀ ਸਾਡੇ ਕੋਲ ਸੋਲਾਂ ਮੋਡਲ। ਬੀ ਐੱਸ ਫੋਰ ਹਾਂ। ਸਭ ਤੋਂ ਵਧੀਆ ਵਿੱਚ ਦਾ ਮਾਡਲ ਸਭ ਤੋਂ ਵਧੀਆ ਇੱਕ ਸਾਡੇ ਕੋਲ ਇਲੈਕਟਰਾ ਵੀ ਹੈ ਪੁਰਾਣਾ ਮੋਡਲ ਛੇ ਮਾਡਲ।
ਅੱਛਾ ਜੀ ਤੇ ਮੇਨਟੇਨੈਂਸ ਸਹੀ ਆ।
ਭਾਜੀ ਮੇਨਟੇਨੈਂਸ ਤੇ ਬਹੁਤ ਜ਼ਿਆਦਾ ਉਹਦੀ ਇਲੈਕਟ੍ਰਰਾ ਦੀ ਛੇ ਮੋਡਲ ਦੀ।
ਅੱਛਾ ਅੱਛਾ।
ਨਾਲੇ ਮੇਨਟੇਨੈਂਸ ਤੋਂ ਆਪਾਂ ਮੰਨ ਲਓ ਹੁਣ ਮਕੈਨਿਕ ਤੋਂ ਆਈਏ ਤੇ ਆਂ ਹੀ ਮੈਨੇ ਤੇਲ ਖਾਣਾ ਪਹਿਲਾਂ ਦੇ ਉੱਨੀ ਵੀਹ ਦੀ ਐਵਰੇਜ ਸਾਰੀ ਏ
ਅੱਛਾ -ਅੱਛਾ ਪਰ ਉਹ ਕਹਿੰਦਾ ਹੋਣਾ ਨਾ ਜਿੰਨੀ ਕੁ ਜਿੰਨੇ ਤੁਸੀ ਲਿੱਤੇ ਤਾਂ ਉਸੋ ਡਬਲ ਤੁਸੀਂ ਹੁਣ ਉੱਤੇ ਲਾ
ਆਰ ਸੀ ਵਗੈਰਾ ਤੇ ਲਾਇਆ ਲੋਹੇ- ਲੋਹੇ ਪਏ ਸੀ ਉੱਥੇ ਵਿੱਚ ਫੇਿਰ ਇਹਦੇ ਸਮਾਨ ਵਗੈਰਾ ਤੇ ਮਿਲਦੇ ਨੀ ਕਬਾੜੀਆਂ ਤੋਂ ਸਮਾਨ ਪਾਇਆ ਕਲਚ ਪਲੇਟ ਦੀ ਇੱਕ ਪਿੰਨ ਹੁੰਦੀ ਹੈ।
ਹਾਂਜੀ।
ਤੇ ਉਹ ਪਵਾਈ ਮਿਲੀ ਨੀ ਰਹੀ ਸੀ ਪਹਿਲਾਂ ਕਿਤੇ ਛੇ ਮਹੀਨੇ ਤੇ ਗੱਡੀ ਖੜੀ ਰਹੀ ਆਪਣੀ।
ਅੱਛਾ।
ਬੜਾ ਔਖਾ ਫੇਰ ਕਿਸੇ ਨੇ ਉਹ ਬੁਲਟ ਬੁੱਲਟ ਚੋਂ ਕੱਢਤੇ ਉਹਦੇ ਤੋਂ ਕੀ ਕਹਿੰਦੇ ਨੇ ਕਬਾੜ ਵਗੈਰਾ ਤੋਂ ਮਿਲਿਆ।
ਹੂੰ। ਅੱਛਾ ਹੂੰ ਤੇ ਪੁਲਿਸ ਵਗੈਰਾ ਦਾ ਪੰਗਾ ਨੀ ਪੈਂਦਾ ਜਦੋਂ ਫੜਦੇ ਆ ਉਹ ਤੇ ਮੰਨਦੇ ਨੀ ਹੋਣੇ ਕਹਿੰਦੇ।
ਮੰਨਦੇ ਤੇ ਨੀ ਪਰ ਪਾ ਦਿੰਨਾ ਮੇਰੇ ਐਡਵੋਕੇਟ ਨੇ।
ਅੱਛਾ ਅੱਛਾ ਫਿਰ ਤਾਂ ਇਹ ਤੁਹਾਡੀ ਚੱਲਦੀ ਹੋਣੀ।
ਹਾਂ ਮੋਬਾਇਲ ਚੱਲਦੀ ਹੈ ਤੇ ਅੱਗੇ ਮਤਲਬ ਸਟਿੱਕਰ ਵਗੈਰਾ ਵੀ ਲੱਗਿਆ ਹੁੰਦਾ ਹੈ ਫੜੀ ਵੀ ਬਹੁਤ ਵਾਰ ਗਈ ਹੈ ਪਰ ਮਤਲਬ। ਕੋਈ ਐਸਾ ਤੇ ਕੁਛ ਹੋਇਆ ਨੀ।
ਅੱਛਾ ਸਾਡੇ ਤੇ ਸਾਡੇ ਤੇ ਜੇਕਰ ਫੜੋ ਗਿਆ ਫਿਰ ਨੀ ਛੱਡਦੇ।
ਹਾਂ ਪੰਜਾਬ ਹਾਂ ਪੰਜਾਬ ਦਾ ਤੇ ਇਹੀ ਹਿਸਾਬ ਹੈ ਭਾਜੀ।
ਆਪਾਂ ਛੜਾ ਲਈ ਦਾ ਭੱਜ ਫਿਰ ਨਹੀਂ ਦੇਈ ਦਾ। ਉਹ ਸ਼ਰੀਫ ਬੰਦੇ ਜ਼ਿਆਦਾ ਫੜਦੇ ਆ।
ਫਿਰ ਬੰਦੇ ਜ਼ਿਆਦਾ ਫੜਦੇ ਆ ਹਾਂਜੀ ਭਾਜੀ
ਬਦਮਾਸ਼ਤ ਨੂੰ ਇਹ ਹੈ ਨੀ ਫੜ।
ਹਾਂ ਉਹ ਪਤਾ ਉਹਨਾ ਨੇ ਲੜ 'ਚਲਾ ਦੇਣਾ ਮਿੰਟ 'ਚ। ਹਾਂ ਨਾਲੇ ਆਪਣੇ ਨਾਲ ਮੰਨ ਲਓ ਬੁਲਟ ਲੈ ਕੇ ਜਾ ਰਹੇ ਹੋ ਨਾ ਕਿੱਤੇ।
ਹੂ,,,
ਛੇ ਸੱਤ ਮੋਟਰਸਾਈਕਲਾਂ ਹੋਣ ਨਾਲ ਪੰਜ ਛੇ ਬੰਦੇ ਮਤਲਬ ਬੈਠੇ। ਦੋ ਦੋ ਬੰਦੇ ਵੀ ਬੈਠੇ ਹੋਣ ਮੋਟਰਸਾਈਕਲ ਤੇ ਫਿਰ ਨੀ ਇੰਨਾ ਹੱਥ ਪਾਂਦੇ ਉਹ।
ਹੋਰ ਰੈਲੀ ਬਣ ਗਈ ਆਪਣੀ।
ਹਾਂ ਇਕੱਲੇ ਬੰਦੇ ਨੂੰ ਤੇ ਘੇਰਦੇ ਹੀ ਨਹੀਂ ਘੇਰਦੇ।
ਹੋਰ ਕੀ।
ਹੋਰ ਦੱਸੋ ਭਾਜੀ ਪੰਜਾਬ ਦਾ ਕੀ ਹਾਲ ਚਾਲ ਚੱਲ ਰਿਹਾ ਹੈ।
ਪੰਜਾਬ ਚ ਵਧੀਆ ਆ ਆਓ ਕਦੀ ਪੰਜਾਬ ਚ
ਜ਼ਰੂਰ ਆਣਗੇ ਭਾਜੀ ਪੰਜਾਬ ਹਰਿਆਣਾ ਚ ਤੇ ਕੋਲਿਪ ਨੇ ਖਰਾਬ ਕੀਤਾ ਹੋਇਆ ਸਾਰਿਆਂ ਨੂੰ
ਉਹ ਕੁਲੀਪ ਬੜੀ ਲਾਉਂਦੇ ਲੋਕੀ ਮਾਏ
ਹਾਂ ਮੈਂ ਕਹਿ ਰਿਹਾ ਉੱਠ ਤੇ ਹੀ ਸਵੇਰੇ ਉੱਠ ਤੇ ਹੀ ਸਵੇਰੇ
ਹੋਰ ਕੀ ਮੈਂ ਵੀ ਦੇਖਦਾ ਰਹਿੰਦਾ ਵੀਡੀਓ ਵਡੀਓ ਤੁਹਾਡੇ ਸਵੇਰੇ ਕੁਲੀਪਾ
ਹਾਂ ਕਈ ਤੇ ਕਹਿੰਦੇ ਕਈ ਹਾਂ ਕਈ ਤੇ ਕਹਿੰਦੇ ਟੱਟੀ ਨਿਕਲਦੀ ਨੀ ਪੈ ਬਿਨਾਂ
ਹਾਂਜੀ ਹਾਂਜੀ
ਹੋਰ ਤੁਸੀਂ ਤੇ ਨਹੀਂ ਲਾਦੇ ਲੈਂਦੇ
ਨ ਨਾ ਭਾਜੀ ਮੈਂ ਤੇ ਭਾਜੀ ਅੰਮ੍ਰਿਤ ਛਕਣਾ ਹਜੇ
ਬਿਲਕੁਲ ਬਹੁਤ ਵਧੀਆ ਜੀ ਭਾਜੀ ਨਹੀਂ ਨੀ ਭਾਜੀ ਪੰਜਾਬੀ ਆਪਾਂ ਹਿੰਦੂ ਹੀ ਵੈਸੇ
ਅੱਛਾ ਅੱਛਾ ਮੈਂ ਹੈਗਾ ਤੇ ਹਿੰਦੂਆਂ ਪਰ ਮੈਂ ਅੰਮ੍ਰਿਤ ਛਕਣਾ ਚਾਹੁੰਦਾ
ਅੱਛਾ ਅੱਛਾ ਤੇ ਤੁਸੀਂ ਮਤਲਬ ਦਸਤਾਰ ਬੰਨੀ ਹੋਈ ਹੈ।
ਦਸਤਾਰ ਦਸੂਰ ਨੀ ਬੰਨੀ ਮਤਲਬ ਹੁਣ ਮੈਂ ਚੁੰਦਾ ਕਿ ਬੰਨ ਨਾਲੇ ਅੰਮ੍ਰਿਤ ਛਕਲਾ ਫਿਰ ਹੁੰਦਾ ਨਾ ਕਿ ਫਿਰ ਮਤਲਬ ਨਸ਼ਾ ਨੁਸ਼ਾ ਤਾਂ ਵੈਸੇ ਨੀ ਬੰਦਾ ਕਰ ਸਕਦਾ ਨਾ ਹੀ ਕੋਈ ਮੁਰਗਾ ਮਰਗਾ ਮੂੰਹਝ ਜਾਂਦਾ
ਹਾਂ ਹਾਂ ਨਾਲੇ ਭਾਜੀ ਇਹ ਗੱਲ ਹੈ ਕਿ ਮਤਲਬ ਰੱਖਿਆ ਵੀ ਕੁਛ ਨੀ ਹੈ ਇਨ ਚੀਜ਼ਾਂ ਚ
ਹਾਂ ਵੈਸੇ ਇੱਕ ਗੱਲ ਹੈ। ਤੁਸੀਂ ਹਰ ਜਗ੍ਹਾ ਤੁਸੀਂ ਹਰ ਬੰਦਾ ਦੇਖ ਸਕਦੇ ਹੋ ਕਿ ਕਦੇ ਵੀ ਸਰਦਾਰ ਬੰਦਾ ਸੀ। ਤੇ ਪੀਂਦਾ ਨੀ ਵੇਖੋਗੇ।
ਹਾਂ ਹਾਂ ਨਹੀਂ ਵੈਸੇ ਇੱਥੇ ਤਾਂ ਹੈ ਭਾਜੀ ਇੱਥੇ ਮਾਲ ਅਹ ਹਾਲ।
ਉਹ ਭਈਏ ਹੈਗਾ ਆ ਉਹ ਭਈਆਂ ਨੇ ਪੱਗਾਂ ਬੰਨ ਲਈ ਦੀਆਂ ਨਾ।
ਹਾਂ ਹਾਂ ਹਾਂ ਇਹੀ ਗੱਲ ਹੈ ਭਾਜੀ।
ਬੀਜੀ ਜਾਓ
ਗੁਰੂ ਵਾਲਾ ਬਣੀਏ ਵੀਡੀਓ ਨੂੰ ਦੇਖੀ ਦੀ
ਨਹੀਂ ਭਾਜੀ ਮੈਂ ਨਹੀਂ ਦੇਖੀ ਨਾ ਨਾ ਭਾਜੀ ਦੇਖੀ ਹਾਂ ਆਪ ਚਾਹਸ਼ੇ ਕਰਦਾ ਇਹ
ਪੰਜਾਬ ਚ ਰਹਿਣਾ ਚਾਹੁੰਦੇ ਆ ਨਾ ਹੋਰ ਸੁਣਾਓ ਦੁਪਹਿਰੇ ਕੀ ਖਾਓਗੇ
ਆਹ ਦੁਪਰੇ ਭਾਜੀ ਹੁਣ ਦੇਖਦੇ ਰੋਟੀ ਰੋਟੀ ਕੀ ਬਣਾਉਣਾਈ ਮੰਮੀ
ਅੱਛਾ ਮੰਮੀ ਘਰੇ ਕੰਮ ਕਰਦੇ ਬਸ
ਮੇਰੀ ਮੰਮੀ ਟੀਚਰ ਨੇ। ਆਰੀਆ ਕਨੀਆਂ ਸਕੂਲ ਹੈ, ਇੱਥੇ ਜਗਾਦਰੀ 'ਚ।
ਅੱਛਾ- ਅੱਛਾ ਉਹ ਆ -ਆ -ਆਰਿਆ ਸਕੂਲ ਹੈ।
ਹਾਂ ਆਰੀਆਂ ਸਕੂਲ ਹੈ, ਆਰੀਆਂ ਸਮਾਜ ਦਾ ਸਕੂਲ ਏ। ਗੌਰਮੈਂਟ ਹੈ, ਹਾਂਜੀ ਭਾਜੀ ਗੌਰਮੈਂਟ ਹੈ।
ਫੇਰ ਤੁਹਾਡੇ ਮੰਮਾ ਸਰਕਾਰੀ ਟੀਚਰ, ਬਸ ਫਿਰ ਤੁਹਾਡੀ ਲਾਈਫ ਤੇ ਸੈਟ ਆ।
ਮੰਮਾ ਸੈਟ ਤੇ ਹੈ ਭਾਜੀ, ਬਾਕੀ ਇਹ ਗੱਲ ਹੈ ਨਾ ਕਿ ਸਰਕਾਰੀ ਨੌਕਰੀ ਓਹਨਾ ਤੱਕ ਹੀ ਸੀਮਿਤ ਏ।
ਉਹ ਤੇ ਹੈ, ਪਰ ਉਹ ਚਲੋ ਪੈਨਸ਼ਨ ਰਹਿਣੀ ਪੂਰੀ ਉਮਰ
ਹਾਂ, ਇਹ ਤੇ ਹੈ ਭਾਜੀ। ਬ ਇਹ ਕਿ ਹੁਣ ਮੈਂ ਵੀ ਮਤਲਬ ਇੱਕ ਤੇ ਐਲ ਐਲ ਬੀ ਕਰ ਰਿਹਾ ਨਾਲ- ਨਾਲ। ਵਕੀਲ ਵਾਲੀ ਤਿਆਰੀ ਨਾਲ ਮੈਂ ਅਕੈਡਮੀ 'ਚ ਐਡਮਿਸ਼ਨ ਲਿੱਤਾ ਹੋਇਆ ਗੌਰਮੈਂਟ ਜੋਬ ਦੀ।
ਅੱਛਾ, ਤੁਹਾਡੀ ਕਾਸਟ ਕਿਹੜੀ ਹੈ? ਜਨਰਲ ਤੇ ਨੀ ਹੈ?
ਕਾਸ਼ਟ, ਕਰਨਲ ਹੈ ਭਾਜੀ।
ਫੇਰ ਤਾਂ ਵੈਸੇ ਨੀ ਲੱਗਣੀ, ਟਾਈਮ ਸਾਰਾ ਵੇਸਟ ਕਰ ਰਹੇ ਹੋ।
ਮਿਲਣੀ ਤੇ ਨੀ ਭਾਜੀ ਪਰ ਇੱਕ ਕਿਹਾ ਹੈ ਨਾ ਕਿ ਮੁਕੱਦਰ ਵੀ ਕੋਈ ਚੀਜ਼ ਹੈ।
ਉਹ ਤੇ ਹੈ ਪਰ ਤੁਸੀ ਜਿਨੂੰ ਵੀ ਦੇਖੋਗੇ ਨਾ ਜਨਰਲ ਮਸਾਂ ਹੀ ਕੋਈ ਦੋ -ਤਿੰਨ ਬੰਦੇ ਲੱਗਦੇ ਆ। ਪੂਰੇ ਸਟੇਟ 'ਚ, ਮਾ ਜਨਰਲ ਨਾਲ ਤੇ ਬਹੁਤ ਹੀ ਮਾੜੀ ਹਾਲਤ ਕੀਤੀ ਗੀ।
ਹਾਂ, ਮੈਂ ਸੋਚਦੇ ਨੇ ਜਨਰਲ ਵਾਲੇ ਬੰਦੇ ਹੈ ਨੀ ਮੈਂ ਅੱ ਪਤਾ ਨੀ ਕਿ -ਕਿ ਰੱਖਿਆ ਹੋਇਆ ਨੇ, ਹਾਂ।
ਉਹ ਹੁੰਦਾ ਸੀ ਪਹਿਲੇ ਜਮਾਨੇ ਚ ਹੁੰਦਾ ਸੀ। ਅੱਜ- ਕੱਲ ਹੈ ਨ ਅੱਜ- ਕੱਲ ਸਾਰੇ ਬਰਾਬਰ
ਅੱਜ -ਕੱਲ ਸਾਰੇ ਬਰਾਬਰ ਭਾਜੀ, ਨਾਲੇ ਤੂ ਜੀ ਗੱਲ ਸਰਕਾਰ ਨੇ ਯਾਰ ਕਿਹੜਾ ਕਿਸੇ ਨੂੰ ਫਾਇਦਾ ਕੁਛ ਕਰਨਾ ਉਹ ਤੇ ਮਤਲਬ ਲੁੱਟਣ ਹੀ ਲੱਗੀ ਹੈ ਸਰਕਾਰ ਸਾਰਿਆਂ ਨੂੰ, ਹਨਾ।
ਹੋਰ ਹਰ ਚੀਜ਼ 'ਚ ਟੈਕਸ, ਅੱਧੇ ਤਾਂ ਪੰਜਾਬੀ ਬਾਹਰ ਦੌੜ ਜਾਂਦੇ ਆ।
ਹਾਂ, ਤਾਂਹੀ ਤੇ ਮਤਲਬ ਉਹ ਸੈੱਟ ਵੀ ਹੋ ਜਾਂਦੇ ਨੇ ਭਾਜੀ, ਸਹੀ ਹੈ ਮਤਲਬ ਬਾਹਰ ਜਾ ਰਹੇ ਨੇ ਠੀਕ ਨੇ, ਉਹ ਨਾ ਕਲਪ ਕੇ ਜਾ ਰਹੇ ਨੇ ਇੱਥੋਂ।
ਅੱਛਾ ਜੀ, ਹਾਂ ਉਹ ਕਹਿੰਦੇ ਕਮਾਈ ਤੇ ਆਏ ਥੋੜ੍ਹੀ -ਬਹੁਤੀ ਭਾਵੇਂ ਇਕੱਲਾ ਬੰਦਾ ਰਹਿ ਲੇ।
ਹੁਣ ਮੈਂ ਕਹਿ ਰਿਹਾ ਇੱਥੇ ਟਰੱਕ ਡਰਾਈਵਰ ਨਾਲ ਤੀਹ -ਤੀਹ ਹਜ਼ਾਰ ਰੁਪਏ ਚ ਰੁਲ ਰਹੇ ਨੇ, ਕੰਮ ਨੀ ਮਿਲਦਾ। ਬਾਹਰ ਸਟਾਰਟਿੰਗ ਹੀ ਤਨਖਾਹ ਤਿੰਨ -ਤਿੰਨ ਲੱਖ ਰੁਪਏ ਭਾਜੀ।
ਪਚਾਸੀ ਤੋਂ ਭਾਜੀ, ਪਚਾਸੀ ਡੇਢ ਤੋਂ
ਹਾਂ ਪਚਾਸੀ ਡੇਟ ਤੋਂ ਮਤਲਬ ਹੈ ਕਿ ਲੋਵਰ ਤੋਂ ਲੋਵਰ ਤਾਂ ਵੀ ਸਟਾਰਟਿੰਗ ਦੀ ਤਿੰਨ ਲੱਖ ਰੁਪਏ ਆਰਾਮ ਨਾਲ ਹੋ ਜਾਂਦੀ ਹੈ।
ਜਿਹਨੂੰ ਆਉਂਦੀ ਉਹਨੂੰ ਤਿੰਨ ਲੱਖ ਰੁਪਏ ਜਿਹਨੂੰ ਪੂਰਾ ਆਉਂਦਾ।
ਸਹੀ ਗੱਲ ਹੈ ਭਾਜੀ, ਤੇ ਹੁਣ ਇਹ ਦੱਸੋ ਨਾ ਮੰਨ ਲਓ ਕਿਸੇ ਨੇ ਹਾਂ ਕਿਸੇ ਨੇ ਸਾਲ ਕੰਮ ਵੀ ਕਰ ਲੈਣਾ ਆਪਣਾ ਰੋਟੀ- ਪਾਣੀ ਸਭ ਕਰ ਲੈਂਦਾ ਆਪਣਾ ਕੰਮ ਸੈੱਟ ਹੈ ਕਿਸੇ ਦਸ ਸਾਲ ਬਾਹਰ ਲਾ ਤੇ ਨਾ ਭਾਜੀ ਕੰਮ ਸੈੱਟ ਉਹਦਾ
ਹੋਰ ਫੇਰ ਤੇ ਓਹਨੇ ਬਾਹਰ ਹੀ ਜਾਣਾ ਇਥੇ ਕਿ ਕਰਨਾ।
ਹਾਂ, ਬਸ ਸਾਡੇ ਘਰ ਦੇ ਜਾਣ ਨੀ ਦਿੰਦੇ ਮਨ ਤੇ ਸਾਡਾ ਵੀ ਹੁੰਦਾ ਹੈ।
ਬਸ ਹਾਂਜੀ- ਹਾਂਜੀ, ਦੱਸੋ ਹੋਰ? ਹੈਲੋ!
ਭਾਜੀ ਫੇਰ ਨਾ ਮੈਂ ਤੁਹਾਨੂੰ ਕਰਦਾ, ਫੋਨ ਆ ਰਿਹਾ ਕਿਸੇ ਦਾ, ਠੀਕ ਹੈ ਭਾਜੀ ਓਕੇ।